ਹੈਲੋ,
ਸਤਿ ਸ੍ਰੀ ਅਕਾਲ ਜੀ,
ਸਤਿ ਸ਼੍ਰੀ ਅਕਾਲ ਜੀ ਆਵਾਜ਼ ਆ ਰਹੀ ਮੇਰੀ,
ਹੂੰ,
ਅੱਛਾ ਹੋਰ ਦੱਸੋ ਕਰਫਿਊ ਲਾ ਤਾ ਵਧੀਆ ਤੁਹਾਡੇ
ਵਧੀਆ,
ਅੱਛਾ-ਅੱਛਾ ਮੈਂ ਔਰ ਰੋਟੀ, ਰੋਟੀ ਖਾ ਰਿਹਾ ਸੀ ਤੁਸੀਂ ਖਾ ਲੀ ਰੋਟੀ ਜੀ,
ਹਾਂਜੀ ਮੈਂ ਵੀ ਖਾ ਲਈ ਰੋਟੀ,
ਕੀ ਬਣਾਇਆ ਸੀ ਘਰੇ?
ਅਸੀਂ ਕਾਲੇ ਛੋਲੇ ਬਣਾਏ ਸੀ। ਨਾਲ ਚਾਵਲ ਬਣਾਏ ਸੀ ਨਾਲ ਦਹੀਂ ਦਾ ਰਾਇਤਾ ਤੇ ਰੋਟੀ
ਤੇ ਇਹ ਕਾਲੇ ਛੋਲੇ ਤੁਸੀਂ ਆਪ ਬਣਾ ਲੈਂਦੇ ਹੋ ਜਾਂ ਮੰਮੀ ਜੀ ਬਣਾਦੇ ਨੇ,
ਨਹੀਂ ਮੇਰੇ ਮੰਮੀ ਜੀ ਬਣਾਦੇ,
ਅੱਛਾ, ਤੇ ਫੇਰ ਇਸ ਟਾਈਮ ਮੈਂ ਰੋ ਟੀ ਖਾ ਲੀ ਏ ਤੇ ਮੈਂ ਨਾ ਨਿਊਜ਼ ਪੇਪਰ ਪੜ੍ਹਦਾ ਪਇਆ ਸੀ।
ਓਕੇ,
ਹਾਂਜੀ ਤੇ ਫਿਰ ਤੁਹਾਡੇ ਤੋਂ ਇਹ ਪੁੱਛਣਾ ਸੀ ਕਿ ਇਹ ਜੋ ਨਿਊਜ਼ ਪੇਪਰ ਹੁੰਦੇ ਨੇ ਪੰਜਾਬ ਕੇਸਰੀ ਹੋ ਗਿਆ। ਅਮਰ ਉਜਾਲਾ ਹੋ ਗਿਆ ਅਤੇ ਫਿਰ ਮਤਲਬ ਕਿ ਇਹ ਅਸੀਂ ਆਪਣੇ ਬੱਚਿਆਂ ਨੂੰ ਮਤਲਬ ਕਿ ਐ ਨਿਊਜ਼ ਪੇਪਰ ਸਿਖਾਣਾ ਚਾਹੀਦਾ ਜਾਂ ਫਿਰ ਨਹੀਂ ਸਿਖਾਣਾ ਚਾਹੀਦਾ ਔਰ ਅਗਰ ਸਿਖਾਣਾ ਚਾਹੀਦਾ ਤਾਂ ਫਿਰ ਕੀ ਮਿਲੇਗਾ ਮਤਲਬ ਨਿਊਜ਼ ਪੇਪਰ ਪੜ੍ਹਨ ਨਾਲ
ਜੀ ਬੱਚਿਆਂ ਨੂੰ ਸਿਖਾਣਾ ਚਾਹੀਦਾ ਕਿ ਨਿਊਜ਼ ਪੜ੍ਹੋ।
ਜੀ ਜੱਲੇ ਨਾ।
ਉਹਨਾਂ ਨੂੰ ਇਸ ਨਾਲ ਨੌਲੇਜ ਮਿਲਦੀ ਹੈ।
ਜੀ, ਜੀ। ਸਹੀ ਕਹਿੰਦੇ ਹੋ ਦੇਖੋ ਦੇਖੋ ਅਗਰ ਕਿਸੇ ਨੂੰ ਅਗਰ ਇ ਅਗਰ ਇੰਗਲਿਸ਼ 'ਚ ਨਿਊਜ਼ ਪੜ੍ਹਨੀ ਆ ਰਹੀ ਹੈ, ਠੀਕ ਹੈ, ਅਤੇ ਉਹ ਤਾਂ ਮਤਲਬ ਕਿ ਦੁਨੀਆਂ ਦਾ ਕਿਸੇ ਵੀ ਕੋਨੇ ਦੀ ਮਤਲਬ ਕਿ ਇਨਫੋਰਮੇਸ਼ਨ ਲੈ ਸਕਦਾ ਠੀਕ ਹੈ ਜੀ।
ਹੂੰ।
ਜੀ-ਜੀ ਮੇਰੇ ਡੈਡੀ ਹੈਗੇ ਨੇ ਠੀਕ ਹੈ ਉਹ ਪਿਛਲੇ ਪੱਚੀ ਸਾਲ ਤੋਂ ਨਿਊਜ਼ ਪੜ੍ਹਦੇ ਆ ਰਹੇ ਨੇ ਉਹਨਾਂ ਨੂੰ ਦੇਖ ਦੇਖ ਕੇ ਫਿਰ ਅਸੀਂ ਵੀ ਪੜ੍ਹਨ ਲੱਗ ਗਏ, ਠੀਕ ਹੈ ਨਾ ਜੀ-ਜੀ-ਜੀ ਵੀ ਦੇਖੋ ਮਤਲਬ ਕਿ ਨਿਊਜ਼ ਪੇਪਰ ਪੜ੍ਹਨਾ ਐ। ਫਾਇਦਾ ਹੁੰਦਾ ਹੈ। ਕਿ ਮਤਲਬ ਕਿ ਜੋ ਵੀ ਗਵਰਮੈਂਟ ਹੈਗੀ ਸਰਕਾਰ ਹੈਗੀ ਕੋਈ ਨਿਊ ਪੋਲਿਸੀ ਲੈ ਕੇ ਆ ਰਹੀ ਹੈ, ਠੀਕ ਹੈ ਜੀ ਇੰਡੀਆ ਚ ਕੀ ਹੋ ਰਿਹਾ ਹੈ, ਮਤਲਬ ਕੀ ਦੂਸਰੇ ਕੰਟਰੀ ਚ ਕੀ ਹੋ ਰਿਹਾ ਤੇ ਇਹ ਸਭ ਕੁਛ ਨਾ ਪਤਾ ਚੱਲ ਜਾਂਦਾ ਬੰਦੇ ਨੂੰ ਨਾ।
ਜੀ-ਜੀ।
ਜੀ, ਜੀ ਦੇਖੋ ਅਗਰ ਦੇਖੋ ਹੁਣ ਤਾਂ ਦੇਖੋ ਨਿਊਜ਼ ਪੇਪਰ ਜ਼ਿਆਦਾ ਬੰਦੇ ਨਹੀਂ ਪੜ੍ਹਦੇ ਪਰ ਫੇਰ ਵੀ ਹੁਣ ਫੋਨ ਤੋਂ ਮਤਲਬ ਕਿ ਬੱਚੇ ਦੇਖਦੇ ਨੇ ਫੋਨ ਦੇਖਦੇ ਨੇ ਨਿਊਜ਼ ਪੇਪਰ ਨਿਊਜ਼ ਦੇਖਦੇ ਨੇ ਪਰ ਫੋਨ ਵੀ ਦੇਖੋ ਨਿਊਜ਼ ਪੇਪਰ ਪੜ੍ਹਨ ਦੇ ਨੁਕਸਾਨ ਹੈ। ਨੇ ਤੁਸੀਂ ਕਿੰਨੀ ਦੇਰ ਤੱਕ ਫੋਨ ਲੈ ਕੇ ਬੈ ਸਕ
ਜੀ-ਜੀ-ਜੀ-ਜੀ, ਤੁਸੀਂ ਸਹੀ ਕਹਿ ਰਹੇ ਹੋ।
ਕੀ ਸੋਚਦੇ ਹੋ? ਬਾਰੇ?
ਕੀ ਸਾਨੂੰ ਨਿਊਜ਼ ਪੜ੍ਹਨੀ ਆਣੀ ਚਾਹੀਦੀ ਹੈ? ਜਿਦ੍ਹੇ ਨਾਲ ਸਾਨੂੰ ਵੱਧ ਉਹ ਤੋਂ ਵੱਧ ਨੌਲੇਜ ਮਿਲ ਸਕੇ ਇਹ ਸਾਡੇ ਲਈ ਬਹੁਤ ਅੱਛਾ।
ਓਕੇ।
ਜੀ।
ਹਾਂਜੀ, ਹਾਂਜੀ। ਜੀ, ਜੀ। ਸਹੀ ਕਹਿੰਦੇ ਦੇ ਔ। ਬਸ ਮੈਂ ਤਾਂ ਇਹ ਕਹਿੰਦਾ ਪਿਆ ਸੀ ਕਿ ਮੇਰੇ ਕਮਰੇ ਚ ਨਾ ਉਹ ਨੀ ਲੱਗੇ ਤੇ ਏ ਸੀ ਨੀ ਹੈਗਾ ਮੇਰੇ ਕਮਰੇ ਚ
ਜੀ।
ਠੀਕ ਹੈ ਜੀ ਤੇ ਮੈਂ ਐ ਸੋਚਦਾ ਪਏ ਸੀ ਕਿ ਕੂਲਰ ਲੈਲਾ
ਹੂੰ।
ਜੋ ਮੇਰੀ ਮੰਮੀ ਜੀ ਹੈਗੇ ਨੇ ਨਾ
ਜੀ।
ਮੇਰੀ ਮੰਮੀ ਨਾ ਮਤਲਬ ਕਿ ਉਹ ਕਹਿੰਦੇ ਮੈਨੇ ਕਿ ਆਟੋਮੈਟਿਕ ਮਸ਼ੀਨ ਲੈ ਲਾ ਕੱਪੜੇ ਧੋਣ ਵਾਲੀ।
ਠੀਕ ਹੈ।
ਠੀਕ ਹੈ ਜੀ ਤੇ ਫੇਰ ਤੇ ਇਹ ਸਲਾਹ ਲੈਣੇ ਕਿ ਮਤਲਬ ਕਿ ਆਟੋਮੈਟਿਕ ਮਸ਼ੀਨ ਸਹੀ ਰਹਿੰਦੀ ਹੈ ਜਾਂ ਫਿਰ ਜੋ ਦੂਸ ਰੇ ਵਾਲੀ ਹੁੰਦੀ ਹੈ। ਇਹ ਦੂਸਰੇ ਵਾਲੀ ਵਾਸ਼ਿੰਗ ਮਸ਼ੀਨ ਹੁੰਦੀ, ਜਿਹੜੇ ਕੱਪੜੇ ਬਾਹਰ ਨਿਕਾਲ ਕੇ ਕੇ ਠੀਕ ਹੈ ਧੋ ਕੇ ਫੇਰ ਅੰਦਰ ਉਹ ਸੁੱਟਣੇ ਪੈਂਦੇ ਨੇ, ਤੇ ਤੁਹਾਡੇ ਸਾਹਮਣੇ ਆਟੋਮੈਟਿਕ ਮਸ਼ੀਨ ਸਹੀ ਹੈਗੀ ਏ ਫਿਰ।
ਜੀ, ਜੀ। ਹੈ ਤਾਂ ਦੋਨੋ ਬਹੁਤ ਵਧੀਆ, ਪਰ ਜੋ ਪਹਿਲੇ ਵਾਲੀ ਚੀਜ਼ ਹੁੰਦੀ ਹੈ, ਉਹ ਜ਼ਿਆਦਾ ਵਧੀਆ ਹੁੰਦੀ ਹੈ, ਇਹਦੇ ਵਿੱਚ ਕੁੱਝ ਜ਼ਿਆਦਾ ਟੈਕਨੋਲੋਜੀ ਹੈਗੀ ਏ, ਜਿਹਦੇ ਕਰਕੇ ਸਾਨੂੰ ਬਹੁਤ ਸੁਵਿਧਾ ਤਾਂ ਹੁੰਦੀ ਏ।
ਅੱਛਾ ਜੀ।
ਸਾਨੂੰ ਸੁਵਿਧਾ ਕਰਕੇ ਸਾਡੇ ਸਰੀਰ ਦੀ ਨੁਕਸਾਨ ਹੁੰਦਾ ਹੈ, ਜ਼ਿਆਦਾ ਸੁਵਿਧਾ ਨਾਲ। ਜਿਵੇਂ ਸਾਨੂੰ ਕੁਛ ਵੀ ਨਹੀਂ ਕੀ ਕਰਨਾ, ਸਿਰਫ ਬਟਨ ਦਬਾਣੇ ਨੇ ਤੇ ਸਿਰਫ ਘੋਲ ਕੇ ਪਾਣਾ ਤੇ ਤੁਹਾਡੇ
ਹੂੰ।
ਚਾਰ ਪੰਜ ਘੰਟੇ ਨੂੰ ਧੋ ਕੇ ਡਰੈਕਟ ਬਾਹਰ ਔਰ ਉਹਦੇ ਵਿੱਚ ਤੁਹਾਡੀ ਐਕਟੀਵਿਟ ਟੁੱਟੀ ਹੋਏਗੀ ਬੋਡੀ ਦੀ, ਤੁਸੀਂ ਕੱਪੜੇ ਪਹਿਲਾਂ ਵਿੱਚ ਪਾਉਗੇ, ਫੇਰ ਉਹਦੇ ਵਿੱਚ ਸਰਫ ਪਾਓਗੇ ਫਿਰ ਪਾਣੀ ਪਾਉਗੇ। ਫੇਰ ਓਸ ਸਾਫ ਹੋਏਗਾ ਉਹਨੂੰ ਨਿਚੋੜ ਕੇ ਤੁਸੀਂ ਬਾਹਰ ਨਿਕਾਲੋਗੇ, ਉਹਨੂੰ ਪਾਣੀਆਂ ਵਿੱਚ ਧੋਵੋਗੇ ਸਾਫ਼- ਸਾਫ਼ ਕਰਕੇ, ਫੇਰ ਉਸਨੂੰ ਨਿਚੋੜ ਕੇ ਫੇਰ ਅੰਦਰ ਪਾਉਗੇ, ਜਿਹਦੇ ਨਾਲ ਉਹ ਡਰਾਇਡ ਹੋ ਜਾਏਗੀ।
ਜੀ- ਜੀ ਦੇਖੋ- ਦੇਖੋ, ਇਹ ਕੰਮ ਤਾਂ ਅਸੀਂ ਕਰ ਸਕਦੇ ਹਾਂ, ਠੀਕ ਹੈ ਵੀ ਜੋ ਵੀ ਜੰਗ ਬੋਇਜ਼, ਗਰਲਜ਼ ਹੈਗੀਆਂ ਨੇ ਪਰ ਜੋ ਸਾਡੀ ਮਦਰ ਹੈਗੀਆਂ ਨੇ, ਠੀਕ ਹੈ ਵੀ ਭਾਰੀ- ਭਾਰੀ ਕਾਫੀ ਹੈਵੀ ਜੀਨਸ ਹੁੰਦੀਆਂ ਨੇ, ਤੇ ਉਹਨਾਂ ਨੂੰ ਵਾਰ- ਵਾਰ ਚੁੱਕ ਕੇ ਬਾਹਰ ਰੱਖਣਾ ਫਿਰ ਅੰਦਰ ਬਾਲਟੀ ਪਾਣੀ ਉਹ ਭਰ ਕੇ ਅੰਦਰ ਠੀਕ ਹੈ ਸੁੱਟਣੀ ਭਰਨੀ ਠੀਕ ਹੈ ਜੀ, ਤੇ ਫੇਰ ਮਤਲਬ ਕਿ ਨਾਂਦੇ ਨਾ ਮਤਲਬ ਕਿ ਫਿਰ ਕਮਰ ਦਰਦ ਹੁੰਦੀਆਂ ਨੇ ਕਿਉਂ ਜੀ, ਤੇ ਮੇਰੇ ਹਿਸਾਬ ਨਾਲ ਨਾ ਆਟੋਮੈਟਿਕ ਮਸ਼ੀਨ ਮਸ਼ੀਨ ਜ਼ਿਆਦਾ ਬੈਟਰ ਹੈਗੀ ਹੈ, ਪਰ ਆਟੋਮੈਟਿਕ ਮਸ਼ੀਨ ਦੇ ਸਾਈਡ ਇਫੈਕਟ ਵੀ ਹੈਗੇ ਨੇ। ਪਾਵਾਂ ਤੁਹਾਨੂੰ।
ਜੀ ਜੀ।
ਕਿ ਉਹ ਨਾ ਚੰਗੇ ਤਰੀਕੇ ਨਾਲ ਕੱਪੜੇ ਨੂੰ ਧੋ ਨੀ ਪਾਂਦੀ, ਫਿਰ ਵੀ ਥੋੜ੍ਹਾ ਬਹੁਤ ਸਰਫ ਜਾਂ ਫੇਰ ਚੌਵੀ ਉਹ ਸਭ ਐਕਸਲ ਹੁ ਹੈ, ਉਹ ਫਿਰ ਵੀ ਥੋੜ੍ਹਾ ਬਹੁਤ ਰਹਿ ਜਾ ਜਾਂਦਾ ਕੱਪੜਿਆਂ ਚੋਂ ਨਾ ਹਾਂਜੀ। ਤੇ ਫੇਰ ਹੁਣ ਅਸੀਂ ਇਹ ਸੋਚ ਰਹੇ ਹਾਂ, ਕਿ ਆਟੋਮੈਟਿਕ ਮਸ਼ੀਨ ਲੈ ਲਈਏ।
ਜੀ, ਜੀ।
ਹਾਂਜੀ ਪਰ ਅੱਛਾ ਮੈਨੂੰ ਇਹ ਗੱਲ ਦੱਸੋ ਕਿ ਕਰੰਟ ਦਾ ਖ਼ਤਰਾ ਤੁਹਾਨੂੰ ਆਉਦਾ ਵਾ
ਤੁਸੀਂ ਨੰ ਨੰਗੇ ਪੈਰ ਹੋਵੋਗੇ ਤੇ ਤੁਹਾਨੂੰ ਕਰੰਟ ਜ਼ਰੂਰ ਲੱ ਲੱਗੇਗਾ।
ਅੱਛਾ ਜੀ,
ਪਾਉਣੀ ਬਹੁਤ ਜ਼ਰੂਰੀ ਤੁਹਾਡੇ ਹੱਥ ਗਿੱਲੇ ਨਹੀਂ ਹੋਣੇ ਚਾਹੀਦੇ ਔਰ ਪੈਰ
ਅੱਛਾ ਜੀ,
ਠੀਕ,
ਜੀ-ਜੀ ਵਧੀਆ ਗੱਲ ਕੀਤੀ ਹੈ। ਇਸ ਲਈ ਓ ਜੀ-ਜੀ ਤੇ ਵੀ ਮੈਂ ਇਹ ਸੋਚਦਾ ਪਿਆ ਸੀ, ਕਿ ਮਤਲਬ ਹੂੰ ਠੀਕ ਹੈ। ਹੈਲੋ,
ਜੀ ਜੀ ਜੀ ਜੀ ਬੋਲੋ ਜੀ
ਤੇ ਫੇਿਰ ਤੁਹਾਡੇ ਕੋਲ ਕੇਹੜੀ ਮਸ਼ੀਨ ਹੈਗੀ ਆਟੋਮੈਟਿਕ ਮਸ਼ੀਨ ਹੈਗੀ ਜਾਂ ਫਿਰ ਦੂ
ਕੀ ਸਾਡੇ ਕੋਲ ਦੂਸਰੀ ਮਸ਼ੀਨ ਹੈ
ਕੀ ਕਹਿ ਰਹੇ ਹੋ
ਸਾਡੇ ਕੋਲ ਆਟੋਮੈਟਿਕ ਮਸ਼ੀਨ ਨਹੀਂ ਹੈਗੀ
ਅੱਛਾ ਅੱਛਾ ਫੇਰ ਤੁਸੀਂ ਮਤਲਬ ਕਿ ਉਹੀ ਕ ਕਰਦੇ ਹੋ ਕਿ ਮਤਲਬ ਕਿ ਪਹਿਲੇ ਉਹ ਕੱਪੜੇ ਧੋਈ ਹੈ ਜਾਣੇ ਫਿਰ ਬਾਹਰ ਫੇਿਰ ਉਹਨੂੰ ਮਤਲਬ ਕਿ ਧੋਣੇ ਉਹ ਟੈਪ ਦੇ ਨੀਚੇ ਫੇਰ ਤੁਸੀਂ ਦੁਬਾਰਾ ਪਾਉਂਦੇ ਹੋੋਗੇ ਜੀਨ ਅੰਦਰ
ਜੀ ਜੀ
ਅੱਛਾ ਚਲੋ ਵਧੀਆ ਗੱਲ ਹੋਰ ਦੱਸੋ ਜੀ
ਵਧੀਆ
ਅੱਛਾ ਜ ਵਧੀਆ ਜੀ ਵਧੀਆ ਤੇ ਫੇਿਰ ਅੱਜ ਕੱਲ੍ਹ ਬੜੀ ਗਰਮੀ ਪੈਂਦੀ ਪਈ ਹੈ ਤੇ ਫੇਿਰ ਬੱਚਿਆਂ ਦੇ ਬਾਰੇ ਤੁਹਾਡੀ ਗੱਲ ਕਰਨੀ ਸੀ ਛੋਟੀ ਜੀ
ਜੀ ਜੀ
ਮੈਂ ਕਹਿੰਦਾ ਵੀਸੀ ਅਗਰ ਤੁਹਾਡੇ ਘਰੇ ਬੱਚੇ ਹੈਗੇ ਨੇ ਤਾਂ ਫਿਰ ਉਹਦੇ ਬਾਰੇ ਗੱਲ ਕਰਨੀ ਹੈ ਕਿ ਤੁਸੀਂ ਅਗਰ ਬੱਚਿਆਂ ਨੂੰ ਪੰਜਾਹ ਰੁਪਏ ਦਿਓ ਜਾਂ ਫੇਿਰ ਵੀਹ ਰੁਪਏ ਦਿਓ ਤੇ ਫੇਿਰ ਉਹਨਾਂ ਦੇ ਉਹਨਾਂ ਦੇ ਮਨ ਚ ਇਹ ਬਿਲਕੁਲ ਵੀ ਨੀ ਆਉਂਦਾ ਕੀ ਹੈ ਵੀਹ ਰੁਪਏ ਚ ਮਿਲਦੇ ਨੇ ਜਾਂ ਫਿਰ ਪੰਜਾਹ ਰੁਪਏ ਮਿਲਲੇ ਨੇ ਇਸ ਪੈਸੇ ਤੋਂ ਮਤਲਬ ਕਿ ਅਸੀਂ ਪਨੀਰ ਖਾ ਲਈਏ ਜਾਂ ਫਿਰ ਦੁੱਧ ਦੀ ਮਤਲਬ ਕਿ ਬੋਤਲ ਪੀ ਲਈ ਏ ਉਹ ਇੱਕੋ ਦਮ ਉਸ ਦੁਕਾਨ ਤੇ ਜਾਂਦੇ ਨੇ ਚਿਪਸ ਕੁਰਕਰੇ ਖਾਣ ਵਾਲੀ ਦੁਕਾਨ ਤੇ ਜਾਂਦੇ ਨੇ ਜੀ ਜੀ ਤੇ ਫੇਿਰ ਜੀ ਜੀ ਤੇ ਫੇਿਰ ਮਤਲਬ ਕਿ ਮਤਲਬ ਕਿ ਇਹ ਹਮੇਸ਼ਾ ਗੰਦ ਹੀ ਖਾਂਦੇ ਤੇ ਵੀ ਹੈਲਥ ਸਮਾਨ ਮਤਲਬ ਕਿ ਇਹ ਕਿਉਂ ਨਹੀਂੀ ਖਾ ਪਾਉਂਦੇ ਆ ਫਿਰ ਅਸੀਂ ਸਿਖਾਇਆ ਨਹੀਂ ਆ ਬਚਪਨ ਨੂੰ ਆਦਤ ਨਹੀਂੀ ਪਾਈ
ਜੀ ਜੀ ਇਹੀ ਕਾਰ ਉਹ ਨੇ ਕਿਹਾ ਅਸੀਂ ਬਚਪਨ ਤੋਂ ਆਪਣੇ ਬਚਨ ਆਦਤ ਨੀ ਪਾਈ ਉਹਨਾਂ ਨੂੰ ਪੈਸੇ ਦੇ ਕੇ ਭੇਜ ਦਿੰਦੇ ਆਾਂ ਔਰ ਉਹ ਡਾਇਰੈਕਟ ਦੁਕਾਨ ਤੇ ਜਾ ਕੇ ਜੋ ਉਹਨਾਂ ਨੂੰ ਪਸੰਦ ਆਉਂਦਾ ਹੈ ਉਹ ਚੱਕ ਕੇ ਖਾ ਲੈ ਜੀ ਜੀ ਸਹੀ
ਫਿਰ ਹੁਣ ਅਸੀਂ ਕਿਉਂ ਮਤਲਬ ਕੀਨ ਦਾ ਕੀ ਇਲਾਜ ਹੈਗਾ ਜਾਂ ਫਿਰ ਇਹ ਦੁਕਾਨਾਂ ਦੇਖੋ ਬੰਦ ਹੋਣੀਆਂ ਨਹੀਂ ਠੀਕ ਹ ਜੀ ਤੇ ਫਿਰ
ਜੀ ਆਪਣੇ ਬੱਚੇ ਨੂੰ ਸਿਖਾਣਾ ਪਏਗਾ ਬਹੁਤ ਕੁਝ
ਅੱਛਾ ਜੀ ਚਲੋ ਹਾਂ ਸਹੀ ਕਹਿ ਰਹੇ ਚਲੋ ਫਿਰ ਉਹ ਅਗਲੀ ਵਾਰ ਤੋਂ ਧਿਆਨ ਰੱਖਾਂਗੇ ਬੱਚਿਆਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਸਿਖਾਵਾਂਗੇ ਕਿ ਇਹ ਸਭ ਨੀ ਖਾਣਾ ਚਾਹੀਦਾ ਨੂੰ ਜੀ ਜੀ ਚਲੋ ਹਾਂਜੀ
ਖਾਣਾ ਪੈਂਦਾ ਕਿ ਆਪਣਾ ਅੱਛਾ ਅੱਛਾ ਖਾਣਾ ਖਾਓ ਕਿਉਂਕਿ ਅਸੀਂ ਹਮੇਸ਼ਾ ਛੋਟੇ ਬੱਚੇ ਨੂੰ ਚਿਪਸ ਸਨੈਕਸ ਇਹ ਸਭ ਨਾ ਦਿਖਾ ਦਿੰਦੇ ਹਾਂ ਤੇ ਉਹਨਾਂ ਨੂੰ ਟੇਸਟ ਅੱਛਾ ਲੱਗਦਾ ਹੈ ਤੇ ਉਹ ਰੋਟੀ ਵਗੈਰਾ ਖਾਣਾ ਪਸੰਦ ਨਹੀਂੀ ਕਰਦੇ ਉਹ ਕਹਿੰਦੇ ਨੇ ਬਸ ਸਾਨੂੰ ਪੈਸੇ ਦੇਦੋ ਅਸੀਂ ਇਹੀ ਖਾ ਲਾਂਗੇ ਫਰੂਟੀ ਗੈਸ ਐਸੀਿਡਿਟੀ ਵਾਲੀ ਉਹ ਹੋ ਗਈ ਬੋਤਲਾਂ ਹੋਗਆਂ ਠੰਡੀਆਂ ਇਹ ਸਭ ਇਹਨਾਂ ਨੂੰ ਅੱਛੀ ਲੱਗਦੀਆਂ ਨੇ ਜੋ ਆਉਣ ਵਾਲੇ ਟਾਈਮ ਵਿੱਚ ਉਹਨਾਂ ਦੇ ਸਰੀਰ ਦੇ ਲਈ ਬਹੁਤ ਖਤਰਾ ਹੋ ਸਕਦੀ ਏ
ਹਾਂ ਸਹੀ ਕਹਿ ਰਹੇ ਹੋ ਸਹੀ ਗੱਲ ਹੈ
ਜੀ
ਚਲੋ ਫੇਰ ਅਸੀਂ ਬਾਅਦ ਚ ਗੱਲ ਕਰਨੇ ਹਾਂ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ। ਹ